ਹੈਲੋ?
ਹਾਂਜੀ, ਸਸ਼੍ਰੀ ਕਾਲ ਜੀ।
ਹੈਲੋ?
ਹੈਲੋ, ਸਸ਼੍ਰੀ ਕਾਲ ਜੀ।
ਹਾਂਜੀ, ਸਸ਼੍ਰੀ ਕਾਲ ਜੀ।
ਹਾਂਜੀ, ਹੋਰ ਠੀਕੋ?
ਹਾਂਜੀ, ਹਾਂਜੀ ਮੈਂ ਠੀਕ, ਤੂਸੀ ਠੀਕ ਓ?
ਹਾਂਜੀ, ਘਰ ਪਰਿਵਾਰ ਸਭ ਠੀਕ ਨੇ?
ਹਾਂਜੀ, ਹਾਂਜੀ ਸਬ ਵਧੀਆ, ਤੂਸੀ ਸੁਣਾਓ?
ਹੋਰ, ਕੀ ਕਰ ਰੇ ਸੀ?
ਬਸ ਕੁੱਛ ਨੀ ਜੀ ਹੂਨੇ ਫਰੀ ਹੋ ਕੇ ਆਏ ਸੀ
ਅੱਛਾ, ਅੱਛਾ।
ਕਿੱਦਾਂ ਰੇਆ ਆਜ ਦਾ ਦਿਨ, ਕਿਦੇ, ਕਿੱਦਾਂ ਦੀ ਰੋਟੀਨ ਏ ਤੂਆਡੀ? ਕੀ ਰੂਟੀਨ ਬਨਾ ਰੱਖੀ ਏ?
ਰੋਟੀਨ ਅਪਨੀ ਕੁਝ ਖ਼ਾਸ ਨੀ ਹੈ, ਸਵੇਰੇ ਬਾਸ ਉਠ ਜਾਈਦੈ ਪੰਜ ਵਜੇ। ਥੋੜਾ ਜਾ, ਅਪਨਾ ਵੋਕ ਵਗੈਰਾ ਕਾਰ ਲਈ।
ਓਕੇ।
ਪਾਰਕ ਵਗੇਰਾ ਵੋਕ ਕਾਰ ਲਈ ਥੋੜਾ, ਜਿਮ ਚਲੇ ਗਏ ਅੱਧਾ ਘੰਟਾ।
ਅੱਛਾ, ਅੱਛਾ ਵੋਕ ਵੀ ਬਹੁਤ ਜਰੂਰੀ ਐ।
ਬਸ ਰੂਟੀਨ ਬਨੀ ਦੀ ਐ, ਥੋੜੀ ਜੀ ਓ। ਉਹੀਓ ਬਾਦ ਫੋਲੋ ਕਰਦੇ ਆ ਰਹੇ ਸ਼ੁਰੂ ਤੋਂ ਲੈ ਕੇ ਹੁਣ ਤੱਕ, ਫਿਰ ਆਪਣਾ ਨਾ ਗੁਰਦੁਆਰਾ ਸਾਹਿਬ ਚਲੇ ਜਾਂਨੇ ਆ, ਨੇੜੇ ਇੱਕ ਗੁਰਦੁਆਰਾ ਹੈਗਾ ਆਪਣੇ। ਹਾਂਜੀ-ਹਾਂਜੀ
ਉਹ ਵੀ ਵਧੀਆ, ਉਥੇ ਜਾਣਾ ਹੀ ਚਾਹੀਦਾ ਏ, ਡੇਲੀ ਬਾਬਾ ਜੀ ਦੇ ਦਰਸ਼ਨ ਕਰਨ।
ਬਿਲਕੁਲ ਜਾਨਾ, ਉਹਨਾਂ ਨਾਲ ਹੀ ਸਭ ਕੁਛ ਹੈ ਜੀ।
ਹਾਂ ਸਹੀ ਗੱਲ ਏ ੳਹਨਾ ਨਾਲ ਹੀ ਏ ਸਭ ਕੁਛ ਤੇ।
ਸਹੀ ਗਲ ਏ। ਹੋਰ ਆਪਾਂ ਦੀ ਵੀ ਆਹੀ ਏ ਬਸ ਸਵੇਰੇ ਉੱਠੋ, ਉਹੀ ਸੇਮ ਚੀਜ਼ਾਂ। ਬੱਚਿਆਂ ਦੇ ਲੰਚ ਪੈਕ ਕਰੋ, ਏਵੀ ਕੰਮ ਹੈ। ਹੇਨਾ, ਵੋਕ ਵਗੈਰਾ ਤੇ ਜਾ ਨੀ ਪਾਂਦੇ। ਟਾਈਮ ਈ ਨੀ ਮਿਲ ਪਾਂਦਾ, ਹਾਂਜੀ। ਹੂੰ ਬਸ ਫੇਰ ਓਈਓ ਘਰ ਦੇ ਕੰਮ, ਫੇਰ ਉਸ ਤੋ ਬਾਅਦ ਥੋੜਾ ਰੈਸਟ ਵਗੈਰਾ ਫੇਰ ਸ਼ਾਮ ਦੀ ਓਈਓ, ਰੋਟੀ ਸਬਜੀ ਦਾ ਟਾਈਮ ਹੋ ਜਾਂਦੈ।
ਹਾਂ ਸਹੀ ਗੱਲ ਏ, ਸਈ ਗੱਲ ਏ, ਘਰ ਦੇ ਕੰਮਾ, ਘਾਰ ਦੇ ਕੰਮ ਈ ਐਨੇ ਹੁੰਦੈ ਐ।
ਹਾਂਜੀ-ਹਾਂਜੀ ਰੋਟੀਨ ਇਕ ਬਨੀ ਹੋਵੇ ਓ ਸਈ ਰਹਿੰਦੀ ਏ। ਡੇਲੀ ਦੀ ਇਕ ਰੋਟੀਨ ਹੋਨੀ ਚਾਈਦੀ ਐ।
ਹਾਂ।
ਹੈਨਾ, ਰੋਟੀਨ ਨਾਲ ਕੰਮ ਕਰੀਏ ਨਾ, ਸਭ ਕੰਮ ਸਹੀ ਰਹਿੰਦੇ ਨੇ। ਹੇਨਾ।
ਇੱਕ ਵਾਰ, ਜਦੋਂ ਇੱਕ ਵਾਰ ਰੋਟੀਨ ਟੁੱਟ ਜਾਏ ਫੇਰ ਉਹਨੂੰ ਬਣਾਣੀ ਬੜੀ ਔਖੀ ਹੋ ਜਾਂਦੀ ਏ।
ਬਿਲਕੁਲ-ਬਿਲਕੁਲ। ਉਹ ਇੱਕ ਵਾਰੀ ਬੰਨੀ ਜਾਏ ਨਾ ਜਿਵੇਂ ਸਵੇਰੇ-ਸਵੇਰੇ ਉੱਠੋ ਉਸੇ ਟਾਈਮ ਹੀ। ਸੇਮ ਖਾਨ ਟਾਈਮ ਮੇਰੇ ਮਦਰ ਇਨਲੋਅ ਹੈਗੇ ਨੇ ਉਹ ਹਮੇਸ਼ਾ ਟਾਈਮ ਸਿਰ ਉੱਠਦੇ ਨੇ, ਟਾਈਮ ਸਿਰ ਖਾਂਦੇ ਨੇ, ਟਾਈਮ ਸਿਰ ਫਰੂ ਟ ਦਾ ਟਾਈਮ ਏ ਟਾਈਮ ਹੀ ਸਿਰਫ ਉਹਨਾਂ ਦੇ ਦਵਾਈ ਦਾ ਟਾਈਮ ਏ। ਹੋਰ ਫੇਰ ਲੰਚ ਵੀ ਉਸੇ ਟਾਈਮ ਤੇ ਕਰਨਗੇ ਸੇਮ ਟਾਈਮ ਤੇ।
ਅੱਛਾ-ਅੱਛਾ ਸਹੀ ਏ ਫਿਰ।
ਹਾਂ ਅੱਗੇ ਪਿੱਛੇ ਨਾ, ਫਿਰ ਸ਼ਾਮ ਦੀ ਚਾਹ ਵੀ ਉਸੀ ਸੇਮ ਟਾਈਮ ਤੇ। ਫਿਰ ਰਾਤ ਦਾ ਡਿਨਰ ਵੀ ਕਰਕੇ ਆਰਾਮ ਨਾਲ ਟਾਈਮ ਨਾਲ ਸੋ ਜਾਣਾ। ਉਹਨਾਂ ਨੇ ਕਦੀ, ਹਾਂ ਕੋਈ ਆਇਆ ਕੋਈ ਗਿਆ ਕੋਈ ਨਾ। ਉਹਨਾਂ ਨੇ ਇੱਕ ਰੋਟੀਨ ਬਣਾ ਰੱਖੀ ਏ ਬਸ ਉਹੀ ਰੋਟੀਨ ਨਾਲ ਚੱਲਣਾ। ਉਹ ਕਹਿੰਦੇ ਨੇ ਸਰੀਰ ਇਸ ਸਵਾਸਤ ਰਹਿਂਦਾ ਏ।
ਨਹੀਂ ਅੱਛਾ ਏ ਨਾ, ਹੂੰ ਹਾਂਜੀ।
ਤੇ ਹੈਲਥ ਸਹੀ ਰਹਿੰਦੀ ਏ।
ਹਾਂ ਬਿਲਕੁਲ-ਬਿਲਕੁਲ ਹਾਂਜੀ ਸਹੀ ਕਹਿ ਰਹੇ ਨੇ ਉਹ।
ਹਾਂਜੀ ਅਸੀਂ ਲੋਕ ਕੀ ਕਰਨੇ ਆਂ ਜਦੋਂ ਮਰਜੀ ਆ ਕੇ ਖਾ ਲਿਆ, ਜਦੋਂ ਪੀ ਲਿਆ ਯਾਂ ਬਾਹਰ ਚਲੇ ਗਏ ਤੇ ਏ ਖਾ ਲਿਆ ਉਹ ਖਾ ਲਿਆ। ਉਹ ਫਿਰ ਸਾਡੇ ਸਟਮਕ ਤਾਂ ਹੀ ਤੇ ਪ੍ਰੋਬਲਮ ਕਰਦੇ ਨੇ।
ਹਾਂ ਉਹ ਸਹੀ ਗੱਲ ਹੈਗੀ ਏ ਹੁਣ ਉਹ ਅਸੀਂ ਅਸੀਂ ਤਾਂ ਮਹੀਨੇ ਡੇਢ ਮਹੀਨੇ ਦਾ ਇੱਕ ਦਿਨ ਬਣਾਇਆ ਦਾ। ਡੇੜ ਮਹੀਨੇ ਚ ਅਸੀਂ ਇੱਕ ਵਾਰ ਜਾਣਾ ਬਾਹਰ ਦਾ ਖਾਣ ਬਸ ਉਸ ਤੋਂ ਇਲਾਵਾ ਨਹੀਂ ਜਾਣਾ। ਸਾਰਾ ਦਿਨ ਬਸ ਸਾਰਾ ਮਹੀਨਾ ਫਿਰ ਘਰ ਹੀ ਬਣਾਉਣਾ ਘਰ ਹੀ ਖਾਣਾ ਵਾ।
ਵੈਰੀ ਗੁਡ। ਇਹ ਬਹੁਤ ਅੱਛੀ ਰੋਟੀਨ ਏ। ਮੈਂ ਵੀ ਬੱਚਿਆਂ ਨੂੰ ਇਹੀ ਕਹਿੰਨੀ ਆ। ਤੇ ਜਿਆਦਾ ਤੁਸੀਂ ਵੀਕ ਔਫ ਤੇ ਖਾ ਲੋ। ਹਫ਼ਤੇ 'ਚ ਇੱਕ ਵਾਰੀ ਖਾ ਲਓ, ਚਲੋ ਕੋਈ ਗੱਲ ਨੀ, ਵੀਕੋਕ ਤੇ ਖਾ ਲੋ। ਡੇਲੀ ਨਹੀ
ਪਰ ਅੱਜ-ਕੱਲ ਦੇ ਬੱਚੇ ਤੁਹਾਨੂੰ ਪਤਾ ਸੁਣਦੇ ਨੀ ਹੈ। ਤੁਹਾਡੇ ਬੱਚੇ ਮੰਨ ਜਾਂਦੇ ਨੇ
ਮ ਛੋਟੇ ਹੈਗੇ ਨਾ ਅਜੇ
ਅੱਛਾ ਹਲੇ ਛੋਟੇ ਨੇ ਕਵਰ ਕੀਤੇ ਹੋਏ ਨੇ ਨਾ
ਪਰ ਜੋ ਉਹ ਬੋਲੇ ਸੁਣ ਲਈ ਤਾਂ ਜਦੋਂ ਵੱਡੇ ਹੋਣਗੇ ਫੇਰ
ਹਾਂ ਫੇਰ ਆਪਣੀ ਕਰਨੀ ਏ ਹਾਲੇ ਤੇ ਸੁਣ ਹੀ ਲੈਣ ਹਨਾ ਸਹੀ ਗੱਲ ਹਾਲੇ, ਹਾਲੇ ਤੇ ਚੱਲ ਰਹੀ ਚਲੋ, ਚਲੋ ਅੱਛਾ ਸੁਣ ਲੈਂਦੇ ਨੇ ਤੇ ਚਲੋ ਹੁਣ ਇਹਨਾਂ ਦੀ ਆਦਤ ਪੈ ਜਾਏਗੀ ਅੱਛੀ, ਹਨਾ ਹੁੰ ਹਿਸਾਬ ਨਾਲ ਵੀ ਨਾ ਚਲੋ ਵੱਡੇ ਵੀ ਆਉਣਗੇ ਤੇ ਕਿੰਨਾ ਕੁ ਖਾ ਲੇਣਗੇ, ਇੰਨਾ ਵੀ ਤਾਂ ਨੀ ਨਾ ਕਰਨਗੇ, ਚਲੋ ਹੁਣ ਨਾਲੇ ਮਹੀਨੇ 'ਚ ਇੱਕ ਵਾਰੀ। ਖਾਂਦੇ ਨੇ ਫੇਰ ਹਫ਼ਤੇ 'ਚ ਖਾ ਲੈਂਣਗੇ ਹਨਾ, ਪੰਦਰਾਂ ਦਿਨਾਂ ਨੂੰ ਖਾ ਲੈਂਣਗੇ ਚਲੋ ਕੋਈ ਨੀ ਇਹਨਾ ਕੁ ਤੇ 'ਚ ਚੱਲਦਾ ਏ, ਪਰ ਇਹ ਹੈਬਿਟ ਅੱਛੀ ਹੈ ਕਿਂ ਔਨਲੀ ਵਨ ਟਾਈਮ।
ਹਾਂ ਬਾਕੀ ਕਿਉਂਕਿ ਵੱਡਿਆਂ ਨੂੰ ਦੇਖ ਕੇ ਛੋਟਿਆਂ ਨੇ ਕਰਨਾ, ਜੋ ਅਸੀਂ ਕਰਾਂਗੇ ਉ ਛੋਟੇ
ਹੂੰ, ਬਿਲਕੁਲ ਜੀ ਬਿਲ ਬਿਲਕੁਲ ਸਹੀ ਕਹਿ ਰਹੇ ਹੋ, ਬੱਚੇ ਉਹੀ ਦੇਖਦੇ ਨੇ ਜੋ ਦੇਖਦੇ ਨੇ ਉਹੀ ਕਰਦੇ ਨੇ।
ਹੂੰ
ੳਈ ਨਾ, ਉਹ ਪਤਾ ਕੀ ਹੁੰਦਾ ਏ। ਸਾਡੇ 'ਚ ਕੋਈ ਅੱਛੀ ਹੈਬਿਟ ਹੋਣਗੇ, ਉਹ ਨੀ ਜਲਦੀ ਕੈਚ ਕਰਨਗੇ। ਕੋਈ ਬੈਡ ਹੈਬਿਟ ਹੋਏਗੀ ਨਾ, ਉਹ ਜਲਦੀ ਕੈਚ ਕਰਦੇ ਨੇ।
ਸਹੀ ਗੱਲ, ਸਹੀ ਗੱਲ
ਹਮ, ਉਹ ਭਾਵੇਂ ਵੱਡੇ ਹੋਣ ਭਾਵੇਂ ਛੋਟੇ ਹੋ ਉਹ ਸਭ ਦਾ ਏ ਹਾਲ ਏ ਅੱਛੀ ਗੱਲ ਕੈਚ ਨੀ ਕਰਨਾ, ਬੁਰੀ ਨੂੰ ਜਲਦੀ ਕੈਚ ਕਰਨਾ ਹੁੰ ਇੱਕ ਰੂਟੀਨ ਨਾਲ ਚਲੀਏ ਨਾ ਤੇ ਸਭ ਸਹੀ ਰਹਿੰਦਾ, ਹੈਲਥ ਵੀ ਸਹੀ ਰਹਿੰਦੀ ਹੈ, ਟਾਈਮ ਪੀਰੀਅਡ ਵੀ ਸਹੀ ਰਹਿੰਦਾ, ਬਣਿਆ ਰਹਿੰਦਾ ਹੀ ਹੈ ਨਾ, ਰੂਟੀਨ ਬਣਾ ਕੇ ਰੱਖਣੀ ਚਾਹੀਦੀ ਹੈ ਆਪਾਂ ਜ ਰਾਤੀ ਬਾਰਾਂ, ਇੱਕ ਵਜੇ ਸੋਨਾ ਹੈ ਸਵੇਰੇ ਫੇਰ ਓਹੀ ਛੇ, ਸਤ ਵਜੇ ਉੱਠ ਜਾਣਾ ਤੇ, ਉਹ ਰੂਟੀਨ ਸਾਰੀ ਵਿਗੜੀ ਪਈ ਹੈ
ਹਮ, ਤਾਂ ਹੀ ਤੇ ਹੈਲਥ ਇਸ਼ੂਸ਼ ਵੱਧ ਦੇ ਬੋਡੀ 'ਚ
ਬਿਲਕੁਲ, ਬਿਲਕੁਲ ਹੈਲਥ ਇਸ਼ੂ ਤਾਂ ਹੀ ਆਉਂਦੇ ਨੇ ਪ੍ਰੋਪਰ ਨੀਂਦ ਨੀ ਲਓਗੇ, ਅੱਠ ਘੰਟੇ ਦੀ ਕਹਿੰਦੇ ਨੀਂਦ ਜ਼ਰੂਰੀ ਹੈ
ਹਾਂ
ਉਹ ਵੀ ਰਾਤ ਦੀ ਦਿਨ ਦੀ ਵੀ ਨੀ ਦਿਨ ਦੀ ਨੀਂਦ ਨਾ ਕੁਛ ਨੀ ਹੁੰਦਾ, ਰਾਤ ਦੀ ਨੀਂਦ ਦੀ ਰਾਤ ਦੀ ਹੁੰਦੀ ਹੈ ਅੱਛੀ ਰਿਲੈਕਸ ਤੇ ਰਾਤੀ ਨੀਂਦ ਰਹਿੰਦੀ ਹੈ
ਸਹੀ ਗੱਲ ਬਿਲਕੁਲ ਸਹੀ ਗੱਲ, ਦਿਨੇ ਜਿੰਨਾ ਮਰਜ਼ੀ ਸੋ ਜੋ ਤੁਸੀਂ ਲੇਕਿਨ, ਉਹਦੀ ਸੰਤੁਸ਼ਟੀ ਨਹੀਂ ਮਿਲਦੀ ਜੋ ਰਾਤੀ ਮਿਲਦੀ ਹੈ
ਰਾਤੀ ਮਿਲਦੀ ਹੈ, ਦਿਨੇ ਸੋਣ ਨਾਲ ਤੇ ਨਾ ਬਲਕਿ ਹੋਰ ਸੁਸਤੀ ਜਿ ਆ ਜਾਂਦੀ ਹੈ। ਐਵੇਂ ਜਿਵੇਂ ਬੋਡੀ ਪੇਨ ਹੋ ਜਾਂਦਾ ਹੈ। ਹਨਾ ਪ੍ਰੋਬਲਮਸ ਕ੍ਰੀਏਟ ਹੋ ਜਾਂਦੀ ਹੈ ਦਿਨੇ ਸੌਣ ਨਾਲ ਤੇ। ਰਾਤੀ ਸੋੲਗੇ ਤੇ ਸਵੇਰੇ ਇਕਦਮ ਫਰੈਸ਼ ਉਠੋਗੇ ਪੂਰੀ ਨੀਂਦ ਲੈ ਕੇ ਉਠੋਗੇ ਏਦਾਂ ਹੀ ਹੈ ਨਾ, ਰਾਤ ਦੇ ਵੀ ਬੱਚੇ ਲੇਟ ਆਂਉਦੇ ਨੇ ਤੇ ਉਹ ਸਾਰੇ ਕੰਮ ਲੇਟ ਹੀ ਹੁੰਦੇ ਨੇ ਫੇਰ ਏਹ ਹੀ ਗੱਲ ਹੈ ਹਾਂਜੀ, ਹਾਂਜੀ ਅੱਜ-ਕੱਲ੍ਹ ਔਫਿਸ ਟਾਈਮ ਜ਼ਿਆਦਾ ਹੋ ਗਏ ਨੇ, ਡਿਊਟੀਆਂ ਜ਼ਿਆਦਾ ਲੰਬੀਆਂ- ਲੰਬੀਆਂ ਚੱਲਦੀਆਂ ਨੇ। ਹੁਣ ਵਿਚਾਰੇ ਬੱਚੇ ਲੇਟ ਆਂਦੇ ਨੇ, ਦੂਰ-ਦੂਰ ਜੋਬ ਕਰਦੇ ਨੇ। ਕੈਬਾਂ ਤੋਂ ਆਨ ਲੱਗਿਆ ਟਾਈਮ ਲੱਗ ਜਾਂਦਾ, ਫੇਰ ਉਹਨਾਂ ਨੂੰ।
ਬਿਲਕੁਲ ਬਿਲ ਅੱਜ-ਕੱਲ ਤਾਂ ਟਰੈਫਿਕ ਇੰਨੀ ਹੋ ਗਈ ਏ, ਰੋਡ ਦੇ ਉਪਰ।
ਬਿਲਕੁਲ ਦੋ ਢਾਈ ਘੰਟੇ ਆਣ, ਦੋ ਢਾਈ ਘੰਟੇ ਜਾਣ ਲੱਗਦੇ ਨੇ, ਬੇਟੀਆਂ ਨੂੰ।
ਦੱਸੋ ਬੰਦਾ ਕੀ ਕਰੇਗਾ, ਸਾਰਾ ਦਿਨ ਤਾਂ ਫਿਰ ਗੱਡੀ ਚ ਹੀ ਨਿਕਲ ਗਿਆ।
ਗੱਡੀ ਚ ਨਿਕਲ ਗਿਆ, ਉਹ- ਉਹ ਡਿਊਟੀ ਅੱਠ ਘੰਟੇ ਦੀ ਤੇ ਦੇਨੀ ਦੇਨੀ ਐ। ਉਸ ਤੋਂ ਇਲਾਵਾ ਐ, ਚਾਰ-ਪੰਜ ਘੰਟੇ। ਉਹੀ ਹਾਂਜੀ ਕੋਈ ਨਾ ਔਨੇ ਆ। ਪਰੇਸ਼ਾਨ ਹੋ ਗਏ ਆਂ, ਬਈ ਮੈਂ ਤੋ ਬੜੀ ਪਰੇਸ਼ਾਨ ਹੋ ਗਈ ਇਸ ਡਿਊਟੀ ਸੇ। ਸਾਰਾ ਦਿਨ ਔਫਿਸ ਮੇਂ ਹੀ ਨਿਕਲ ਜਾਤਾ, ਅਪਨੇ ਲੀਏ ਟਾਈਮ ਹੀ ਨਹੀਂ ਮਿਲਤਾ।
ਸਹੀ ਗੱਲ ਏ, ਨਿਕਲਣਾ ਟਾਈਮ ਆਪੇ ਹੀ ਆ, ਜਦ ਟ੍ਰੈਫਿਕ ਇੰਨਾ ਰੋਡਾਂ ਤੇ, ਤੇ ਕੀ ਕਰੇ ਬੰਦਾ।
ਬਿਲਕੁਲ-ਬਿਲਕੁਲ, ਸਹੀ ਗੱਲ ਏ। ਉਹ ਫੇਰ ਸੋਚਦੀ ਪਈ ਸੀ, ਕਿ ਚਲੋ ਮੈਂ ਦੇਖਾਂਗੀ ਜੋਬ ਦੇਖਾਂਗੀ, ਕੋਈ ਹੋਰ ਡੇ ਸ਼ਿਫਟ ਮਿਲ ਜਾਏ ਨਾ, ਮਤਲਬ। ਸਵੇਰੇ ਜਾਓ, ਸ਼ਾਮੀ ਆ ਜਾਓ, ਟਾਈਮ ਨਾਲ।
ਐਥੇ ਤਾਂ ਫੇਰ ਵੀ ਠੀਕ ਐ, ਮੇਰਾ ਦੋਸਤ ਦਾ ਰੂਟੀਨ ਦੇਖੋ ਬੈਂਗਲੋਰ ਜੋਬ ਕਰਦੈ ਓਹ।
ਉਹ ਸਵੇਰੇ ਛੇਂ ਵਜੇ ਨਿਕਲਦੈ, ਤੇ ਰਾਤੀ ਨੌਂ ਵਜੇ ਘਰ ਵੜਦੈ ਉਹ।
ਨੌਂ ਦਸੋ ਇਹ ਹੋਰ ਹੋ ਜਾਦਾ
ਓਥੇ ਤੇ ਓਦਰ ਤੋਂ ਵੀ ਜਾਦਾ ਟਰੈਫਿਕ ਹੈਗੈ, ਬੜਾ ਟਰੈਫਿਕ ਹੈਗਾ, ਬੜਾ ਈ ਟਰੈਫਿਕ ਹੈਗੈ।
ਤੇ ਐਹ ਵੀ ਤੇ ਦਸ ਵਜੇ ਨਿਕਲ ਜਾਂਦੀ ਐ, ਦਸ ਵਜੇ ਨਿਕਲਦੀ ਐ, ਤੇ ਰਾਤੀ ਗਿਆਰਾਂ ਸਾਢੇ ਗਿਆਰਾਂ ਆਂਦੀ ਐ। ਬਾਰਾਂ ਘੰਟੇ ਤੋਂ ਗਿਆਰਾਂ ਘ, ਤੇਰਾਂ ਘੰਟੇ ਹੋ ਗਏ।
ਹਾਂ, ਬਿਲਕੁਲ-ਬਿਲਕੁਲ।
ਉਹੀ ਨਾ, ਐਹ ਵੀ ਸੇਮ ਈ ਐ, ਐਥੇ ਬੋਤ ਟਰੈਫਿਕ ਏ ਬਈਆ ਏ ਤੇ, ਨਾ ਇੰਨਾ ਜਾਦਾ ਪਰਸ਼ਾਨੀ ਹੋ ਗਈ ਏ। ਉਹਦੇ ਨਾਲ ਮੈਂ ਫਿਰ ਅਸੀ ਸਾਡੀ ਵੀ ਰੂਟੀਨ ਖ਼ਰਾਬ ਹੁੰਦੀ ਏ, ਉਹਦੀ ਤੇ ਹੈ ਈ ਐ। ਚਲੋ ਓਦੀ ਤੇ ਡਿਊਟੀ ਏ, ਓਹ ਨਾਲ ਸਾਨੂੰ ਫੇਰ ਡਿਊਟੀ ਦੇਨੀ ਪੈਂਦੀ ਐ। ਜਦ ਤੀਕਨ ਬੱਚਾ ਆ ਕੇ ਖਾਣਾ ਨੀ ਖਾਏਗਾ ਪ੍ਰੋਪਰ। ਹਰ ਚੀਜ ਉਹਨੂੰ ਦੇਣਾ ਆ ਕੇ। ਹਰ ਚੀਜ਼ ਕਰਨਾ, ਤੇ ਉਹ ਫੇਰ ਟਾਈਮ ਤੇ ਲੱਗਦਾ ਈ ਐ, ਸੌਂਦੇ- ਸੌਦੇ ਇੱਕ ਵੱਜ ਜਾਂਦੈ, ਫੇਰ ਅਸੀ ਕਿਵੇਂ ਉਠਾਂਗੇ ਸਵੇਰੇ ਟਾਈਮ ਨਾਲ। ਇੱਕ ਡੇਢ ਵਜੇ ਸੋਵਾਂਗੇ ਤੇ, ਉਹ ਰੁਟੀਨ ਖ਼ਰਾਬ ਹੋਈ ਪਈ ਐ, ਉਹੀ ਮੈਂ ਸੋਚਿਆ ਸੀ ਕਿਵੇਂ ਹੁਣ ਕੀਤਾ ਜਾਏ, ਕੋਈ ਵੌਕ ਵਗੈਰਾ ਵੀ ਸ਼ੁਰੂ ਕਰੀਏ। ਤੇ ਤਾਂਹੀ ਸ ਹਿਸਾਬ ਕਿਤਾਬ ਸਹੀ ਹੋਏਗਾ, ਨਈ ਤੇ ਨਾ ਏਦਾਂ ਪ੍ਰੋਬਲਮ ਵਧ ਜਾਂਦੀ ਏ।
ਉਹ ਤੇ ਹੈ ਜੀ, ਥੋੜਾ ਜਾ ਅਪਨੀ ਹੈਲਥ ਤੇ ਜਿੰਨਾ ਜਿੰਨਾ ਜਾਦਾ ਧਿਆਨ ਦਈਏ ਹੈਲਥ ਤੇ ਓਨਾ-ਓਨਾ ਅੱਛਾ ਹੈਗਾ, ਇਸ ਟਾਈਮ ਥੋੜਾ ਜਾ ਮਹੌਲ ਵੀ ਅੱਛਾ ਨੀ ਚਲ ਰਿਆ ਨਾ।
ਬਸ-ਬਸ ਐਈ ਏ ਨਾ, ਵੌਕ ਵਗੈਰਾ ਤੇ ਵੀ ਜਾਣ ਦਾ ਹਾਲ ਨਈ ਐ, ਨਾ ਅੱਜ-ਕੱਲ੍ਹ ਮਹੌਲ ਬੜਾ ਖ਼ਰਾਬ ਐ। ਪਾਰਕਾਂ ਚ ਸਮਝੋ ਜਾਣ ਦਾ ਹਾਲ ਹੈ, ਕੋਈ ਨੀ ਜਾ ਸਕਦਾ ਅੱਜ ਕੱਲ ਪਾਰਕਾਂ ਚ, ਸੇਫ ਈ ਨਈ ਐ।
ਜੀ-ਜੀ-ਜੀ। ਥੋੜਾ ਜਾ ਬਾਕੀ, ਵੀਕੈਂਡ ਵਗੈਰਾ ਤੇ ਸਾਨੂੰ ਮੌਕਾ ਛੋੜਨਾ ਨੀ ਚਾਈਦਾ। ਸਾਨੂੰ ਅੱਛੀ ਰੁਟੀਨ ਬਨਾਣੀ ਚਾਈਦੀ ਏ, ਬਲਕਿ ਵੀਕੈਂਡ ਤੇ।
ਜੀ-ਜੀ, ਬਿਲਕੁਲ ਸਈ ਗੱਲ ਐ। ਵੀਕੈਂਡ ਤੇ ਈ ਬਣ ਸਕਦੀ ਏ। ਕਿਉਂਕਿ ਬੱਚੇ ਛੁੱਟੀਆਂ ਹੁੰਦੀਆਂ ਨੇ। ਮੈਂ ਕਿਹਾ ਔਫਿਸ ਵਾਲਿਆਂ ਦੀ ਕਿੱਥੇ ਹੁੰਦੀ ਨੇ, ਵੀਕ ਔਫ ਤੇ ਹੁੰਦੀਆਂ ਨੇ, ਤੇ ਸਕੂਲਿੰਗ ਵਾਲਿਆਂ ਬੱ ਬੱਚਿਆ ਦੀ ਹੁੰਦੀਆਂ, ਚਲੋ ਮੀਨੇ ਦੀ ਛੁੱਟੀਆਂ ਹੋਈਆਂ ਤੇ ਇੱਕ ਮੀਨੇ ਦੀ ਰੁਟੀਨ ਬਨ ਜਾਂਦੀ ਏ
ਹਮ, ਆਫਿਸ ਵਾਲਿਆਂ ਨੂੰ ਤੇ ਦੋ ਛੁੱਟੀਆਂ ਮਿਲਦੀਆਂ ਨੇ ਉਹ
ਉਹ ਵੀ ਐਵੇਂ ਹੀ ਜਾਂਦੀਆਂ ਨੇ, ਪਤਾ ਹੀ ਨਹੀਂ ਲੱਗਦਾ
ਬਲਕਿ ਸਕੂਲ ਬੱਚੇ ਪੜ੍ਹਦੇ ਹੋਣ ਜ਼ਿਆਦਾ, ਡੇਂਜਰ ਵਾਲੀ ਰੂਟੀਨ ਬਣ ਜਾਂਦੀ ਸਵੇਰੇ ਜਲਦੀ ਉੱਠੋ, ਬੱਚਿਆਂ ਨੂੰ ਜਲਦੀ ਜਲਦੀ ਤਿਆਰ ਕਰੋ ਜਲਦੀ ਸਕੂਲ ਛੱਡ ਕੇ ਆਓ ਉਹ ਫਿਰ ਜ਼ਿਆਦਾ ਡੇਂਜਰ ਵਾਲੀ ਰੂਟੀਨ ਹੋ ਜਾਂਦੀ, ਸਾਰੀ ਸਾਰਾ ਦਿਨ ਭੱਜ ਦੌੜ ਭੱਜ ਦੌੜ ਭੱਜ ਤੋੜ, ਜਿਆਦਾ ਭਜ ਦੋੜ ਵੱਦ ਜਾਂਦੀ ਹੈ
ਫੇਰ ਛੋੜ ਜਾਣ ਛੋੜਨ ਜਾਓ ਇਹ ਤੇ ਮੇਰੀ ਬਿੱਟੀਆ ਤੇ ਹੁਣ ਆਈ ਹੈ ਦਸ ਵਜੇ ਦੀ, ਪਹਿਲੇ ਸਵੇਰੇ ਤਿੰਨ ਵਜੇ ਦੀ ਚਾਰ ਵਜੇ ਦੀ ਹੋਈ, ਫਿਰ ਸੱਤ ਵਜੇ ਦੀ ਹੋਈ ਐਵੇਂ ਹੋ ਜਾਂਦੀ ਏ।
ਜੀ ਜੀ।
ਓ ਜਦੋਂ ਸੱਤ ਵਜੇ ਦੀ ਹੁੰਦੀ ਸੀ, ਓਦੋਂ ਛੇ ਵਜੇ ਉੱਠ ਕੇ ਖਾਨਾ ਬਨਾਨਾ ਪੈਂਦਾ ਸੀ। ਕਿ ਸਤ ਵਜੇ ਕੈਬ ਆ ਜਾਨੀ ਏ।
ਚਲੋ, ਅੱਛਾ ਲਗੇਆ ਤੋਡੇ ਨਾਲ ਗੱਲ ਕਰਕੇ।
ਹਾਂਜੀ, ਮੈਨੂੰ ਵੀ ਅੱਛਾ ਲਗੇਆ ਜੀ, ਥੈਂਕ ਯੂ ਜੀ ਤੋਡਾ ਸਸ੍ਰੀ ਕਾਲ ਜੀ।